ਹੈਲੋ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਾਸਰੀ ਕਾਲ। ਹਾਂਜੀ-ਹਾਂਜੀ ਮੈਂ ਵਧੀਆ। ਤੁਸੀਂ ਦਸੋ ਠੀਕ ਓ?
ਬਸ ਵਧੀਆ-ਵਧੀਆ। ਹੋਰ ਕੀ ਕਰਦਾ ਵੈਸੀੇ
ਬਸ ਅਜੇ ਨਾਸ਼ਤਾ ਵਗੈਰਾ ਬਣਾ ਕੇ, ਅਜੇ ਫ੍ਰੀ ਹੋਏ ਆ।
ਮੈਂ ਫੀ
ਆਪਾਂ ਤੇ ਦੇਖੋ, ਮਲਾਈ ਬਣਾਈ ਸੀ। ਉਹ ਮਲਾਈ ਹੁੰਦੀ ਦੁੱਧ ਦੀ, ਫਿਰ ਉਹ ਤੜਕਾ ਲਾ ਕੇ ਬਣਾ ਲੈਂਦੇ ਨੇ।
ਹਾਂਜੀ।
ਓਈਓ ਬਣਾਲੀ ਸੀ। ਨਾ ਫੇਰ ਰਾ ਤਾਂ ਦਾਲ, ਰਾਤੀ ਦਾਲ ਬਣਾਈ ਸੀ ਤੇ ਉਹ ਬੱਚੀ ਨੀ। ਫਿਰ ਕਿਹਾ ਚਲੋ, ਮਲਾਈ ਬਣਾਕੇ ਨਾਸ਼ਤਾ ਈ ਤੇ ਕਰਨਾ, ਕਰ ਲੈਂਨੇ ਆ। ਫਿਰ ਦੁਪਹਿਰ ਆਸਤੇ ਰਾਜਮਾਂ-ਰੂਜ ਜਮਾਂ ਹੁਣ ਧਰ ਰਹੇ ਆ। ਉਬਲ ਗਏ ਨੇ ਤੇ ਹੁਣ ਦੇਖੋ ਦੁਪਹਿਰ ਰਾਮ ਨਾ ਰਾਜਮਾ-ਚੌਲ ਬਣਾਲਾਂਗੇ।
ਬਿਲਕੁਲ-ਬਿਲਕੁਲ, ਉਹ ਤੇ ਹੈ ਈ ਐ। ਦੇਖੋ ਨਾ ਫਿਰ ਅੱਜ-ਕੱਲ੍ਹ ਗਰਮੀ ਵੀ ਇਡੀ ਹੈਗੀ ਐਂ। ਗਰਮੀ 'ਚ ਕੁਛ ਖਾਣ ਦਾ, ਬਣਾਉਣ ਦਾ, ਮਨ ਨੀ ਕਰਦਾ ਹੈਗਾ।
ਬਿਲਕੁਲ-ਬਿਲਕੁਲ। ਬਿਲਕੁਲ ਸਹੀ ਗੱਲ ਐ।
ਓਦਾਂ ਈ ਘਰ ਬੈਠਾ ਰਹੇ। ਹੈ ਕੇ ਨਹੀਂ। ਏਸੀਆਂ ਥੱਲੇ ਬੈਠੇ ਰਹੋ। ਕੋਈ ਲੋੜ ਨੀ ਕੰਮ ਕਰਨ ਦੀ, ਕੁਛ ਕਰਨ ਦੀ। ਆਪਣਾ
ਪਰ ਕੀ ਕੀਤਾ ਜਾਏ, ਕੰਮ ਤੇ ਕਰਨਾ ਈ ਪੈਂਦਾ।
ਬਿਲਕੁਲ, ਗਰਮੀ ਇਤਨੀ ਜ਼ਿਆਦਾ ਐ। ਕਿ ਬੰਦਾ ਸੋਚਦਾ ਕੰਮ ਕਿੰਨਾ, ਕੰਮ ਜਲਦੀ ਮੁਕਾਲੀਏ ਆਪਣਾ ਟੈਂਮ ਨਾਲ ਮੁਕਾ ਲਈਏ, ਟੈਂਮ ਨਾਲ ਵਿਹਲੇ ਹੋ ਜਾਵਾਂਗੇ। ਨਹੀਂ ਤੇ ਬਾਅਦ 'ਚ ਵਿਹਲੇ ਹੋ ਈ ਨੀ ਪਾਂਦੇ। ਫਿਰ ਦੁਪਹਿਰੇ ਕੰਮ ਲੱਗੇ ਰ‌ਓ। ਕੰਮ ਤੋਂ ਕਰਨਾ ਈ ਐ। ਹੁਣ ਕਰੀਏ, ਜਾਂ ਰੁਕ ਕੇ ਕਰੀਏ, ਕਰਨਾ ਤੇ ਹੈ ਈ ਐ। ਮੈਂ ਕਿਹਾ ਚਲੋ, ਸਵੇਰੇ-ਸਵੇਰੇ ਕੰਮ ਮੁਕਾਲੋ। ਠੰਡੇ ਵੇਲੇ ਕੰਮ ਨਿਪਟ ਜਾਏਗਾ। ਫਿਰ ਆਰਾਮ ਨਾਲ ਆਪਣਾ ਬੰਦਾ ਫ੍ਰਰੀ ਹੋ ਜਾਏਗਾ।
ਹਾਂਜੀ-ਹਾਂਜੀ। ਉਹ ਤੇ ਹੈ ਈ ਐ ਫਿਰ। ਕੀਤਾ ਵੀ ਕੀ ਜਾਵੇ। ਸਬਜ਼ੀ ਲੈਕੇ ਆਈ ਆ ਕੰਮ ਕਰ ਲੇ, ਇਹੀ ਬਥੇਰਾ ਹੋ ਜਾਂਦਾ ਆ।
ਤੁਸੀਂ ਕੀ ਬਣਾਇਆ?
ਤਾਂ ਅਸ, ਫਿਰ ਦਾਲ ਖਾਦੀ ਮੂੰਗੀ ਦੁਪਹਿਰੇ ਵੇਖੋ ਹੁਣ ਕੜਮ ਆ ਸਾਡੇ ਆਂਦੇ ਰਾ ਖੜਮ ਮਿਲਦਾ ਹੈ। ਗੰਢ-ਗੋਭੀ, ਉਹ ਬਣਾਵਾਂਗੇ। ਦਾਲ ਚੋਲ
ਹਾਂ।
ਹਾਂਜੀ।
ਹੁਣ ਦੁਪਹਿਰੇ ਕੀ ਬਣਾਣੈ
ਗਰਮ ਚੌਲ ਬਣਾਵਾਂਗੇ ਗਰਮੀ ਏਡੀ ਹੈਗੀ ਏ ਚੌਲ ਉਬਾਲ ਕੇ ਬਣਾਵਾਂਗੇ
ਬਿਲਕੁਲ- ਬਿਲਕੁਲ ਆਪਾਂ ਦੇਖੋ ਰਾਜਾਮਾ ਆਪਾਂ ਹੁਣ ਰਾਜਮਾਂ ਤਰ ਕੇ ਆਏ ਹੁਣ ਰਾਜਮਾਂ ਚੋਲ ਬਣਾਵਾਂਗੇ
ਹਾਂਜੀ ਗਰਮੀ ਏਡੀ ਹੈਗੀ ਏ ਦੇਖੋਂ ਨਾ ਅੱਜ ਕੱਲ੍ਹ ਪਾਣੀ ਪੀ ਪੀ ਕੇ ਬੰਦੇ ਦੇ ਹਾਲ ਖ਼ਰਾਬ ਹੋਈ ਹੋਇਆਂ ਨੇ ਗਰਮ ਸਰਦ ਹੋ ਜਾਂਦਾ ਕਈ ਲੋਕਾਂ ਨੂੰ
ਸਈ ਗੱਲ ਐਂ ਦੇਖੋਂ ਆਪਾਂ ਹੁਣ ਕੀ ਕਰੀਏ ਗਰਮੀ ਇਤਨੀ ਜਾਦਾ ਬੰਦਾ ਪਾਣੀ ਤੇ ਪੀਏਗਾ ਈ ਚਾਰ ਲੀਟਰ ਪਾਣੀ ਸਾਨੂੰ ਪੀਣਾ ਚਾਹੀਦੈ ਗਰਮੀਆਂ ਜਦੋਂ ਸਾਡੀ ਬੋਡੀ ਸ ਪਰ ਪ੍ਰਸੈਂਟਜ ਹੁੰਦੀ ਏ ਪਾਣੀ ਦੇ ਉੱਪਰ ਹੁੰਦੀ ਏ।
ਮਸਾਂ ਤਿੰਨ ਚੌ ਗਲਾਸ ਪਾਣੀ ਆਂਦਾ ਇੱਕ ਲੀਟਰ ਚ ਹੁਣ ਦੇਖੋਂ ਤਿੰਨ ਚਾਰ ਗਲਾਸ ਪਾਣੀ ਸਰੜਦਾ ਗਰਮੀਆਂ ਵਿੱਚ ਕਿਵੇਂ ਬੰਦਾ ਗੁਜ਼ਾਰਾ ਕਰੇਗਾ ਚਾਰ ਲੀਟਰ ਤੇ ਪਾਣੀ ਪੀਏ
ਬਿਲਕੁਲ ਬਿਲਕੁਲ ਚਾਰ ਪੰਜ
ਗਲਾਸ ਤੇ ਪਾਣੀ ਬੰਦਾ ਪੀਏ ਤੇ ਹੁੰਦੈ ਨਾ ਚਾਰ ਲੀਟਰ ਜਿੰਨਾ ਪਾਣੀ ਪੀਵੋ ਉਤਨਾ ਅੱਛਾ ਦੇਖੋ ਪਸੀਨਾ ਪਾਣੀ ਨਿਕਲੇ ਗਾ ਬਾਰ
ਆਪਣਾ ਇੱਕ ਟੈਮ ਖਾਇਆ ਦਈ ਚੌਲ ਲੈਂਣੇ ਚਲ ਦੁਪਹਿਰ ਦਈ ਚਾਵਲ ਨਾਲ਼ ਦਹੀਂ ਰੱਖ ਲਏ ਤੇ ਗਰਮੀ ਚ ਕਦੀ ਛਾਛ ਬਣਾ ਲਈ ਕਦੀ ਲੱਸੀ ਬਣਾ ਲਈ ਕਿਉਂਕਿ ਤਾਂਬਾ ਦੇਖੋ ਗਰਮੀ ਜਿਤਨੀ ਜਾਦਾ ਦਈਂ ਖਾਵਾਂਗੇ ਠੰਡੀ ਔਰ ਬੋਡੀ ਠੰਡੀ ਰਹੇਗੀ ਆਪਾਂ ਚੀਆ ਸੀਡਜ਼ਸ ਵੀ ਯੂਜ਼ ਕਰ ਲੈਂਣੇ ਆਂ ਕਦੀ ਕਦੀ ਤੇ ਆਪਣਾ ਗੋਦ ਕਤੀਰਾ ਗੋਦ ਗਤੀਰਾ ਦਾ ਦੇਖੋਂ ਆਂਦਾ ਈ ਐ, ਫ਼ੇਰ ਪਾਣੀ ਪੀਣ ਦੇ ਨਿੰਬੂ ਪਾਣੀ ਹੈਗਾ ਆਪਣੇ ਕੋਲ਼
ਚੰਗੀ ਹੈਗੀ ਐਂ, ਰੂ ਅਫ਼ਜ਼ਾ ਹੈਗਾ ਏ ਆ, ਓ ਆਰ ਐੱਸ ਦਾ ਘੋਲ ਐ ਗੁਲੂ ਕੋਂਡੀ ਅੱਜ ਕੱਲ੍ਹ ਇੱਕ ਤੋਂ ਇੱਕ ਫਲੇਵਰ ਵਾਲੀ ਚੱਲ ਰੀ ਐ, ਰੂ ਅਫ਼ਜਾ ਦਾ ਵੀ ਇੱਕ ਤੋਂ ਇੱਕ ਫਲੇਵਰ ਵਾਲਾ ਚੱਲ ਰਿਐ। ਆਮ ਪੰਨਾ ਏ ਆ, ਦੂਆਣੇ ਗਰਮੀਆਂ ਚ ਆ ਜਾਂਦੇ ਨੇ, ਲੀਚੀ ਆ ਜਾਂਦੀ
ਖ਼ਰਬੂਜਾ ਆ ਜਾਂਦਾ ਗਾ, ਪਾਣੀ ਪਾਣੀ ਇਸ ਪ੍ਰੋਡਕਟ ਜੋ ਫਰੂਟ ਹੁੰਦੇ ਨੇ ਉਹ ਆ ਜਾਂਦੇ ਨੇ, ਦੁਆਣਾ ਹੋ ਗਿਆ, ਖਰਬੂਜਾ ਹੋ ਗਿਆ, ਲੀਚੀ ਹੋ ਗਈ ਅੰਬ ਵੀ ਆ ਜਾਂਦੇ ਆ ਗਰਮੀਆਂ ਚ ਤਾਂ। ਉੱਤੋਂ ਦੇਖੋ ਪਾਣੀ ਪਾਣੀ ਪੀਂਦੇ ਰਹੋ ਆਪਣਾ ਖਾਣ ਪੀਣ ਦਾ ਧਿਆਨ ਰੱਖੇ ਬੰਦਾ ਐਡੀ ਗਰਮੀ ਪੈਂਦੀ ਪਈ ਏ
ਬਿਲਕੁਲ ਬਿਲਕੁਲ ਮੌਸਮ ਦਾ ਵੀ ਪਤਾ ਨੀ ਹੈਨਾ ਦੇਖੋਂ ਕਿਸ ਟਾਈਮ ਗਰਮ ਹੋ ਜੇ, ਕਿਸ ਟਾਈਮ ਸਰਦ ਹੋ ਜੇ ਕੁਛ
ਬਿਲਕੁਲ ਬਿਲਕੁਲ ਦੇਖੋਂ ਨਾ ਏ ਵੀ ਤੇਵੇ ਨਾ ਹੁਣ ਦੇਖੋਂ ਆਪਣੇ ਸ਼ਹਿਰਾਂ ਵੱਲ ਅਸੀਂ ਦੇਖੀਏ ਤੇ ਆਪਣੇ ਸ਼ਹਿਰਾਂ ਵੱਲ ਪੇੜ ਵਗੈਰਾ ਵੀ ਘੱਟ ਹੈਗੇ ਨੇ ਜੇ ਪਿੰਡਾਂ ਵੱਲ ਵੇਖੀਏ ਤਾਂ ਪਿੰਡਾਂ ਵੱਲ ਪੇੜ ਵੀ ਜਾਦਾ ਹੈਗੇ ਨੇ ਉੱਥੇ ਸਰਦ ਗਰਦ ਦਾ ਮੌਸਮ ਦਾ ਪਤਾ ਅਤਾ- ਪਤਾ ਰਹਿੰਦੈ।
ਸ਼ਹਿਰਾਂ ਵਿੱਚ ਨਾ ਤੁਸੀਂ ਇੱਕ ਗੱਲ ਦੇਖੀ ਹੋਏਗੀ ਪੋਲਿਯੂਸ਼ਨ ਵੀ ਕਿੰਨਾ ਏਆ। ਪੇੜ ਪੌਦੇ ਨੀ ਹੈ ਤੇ ਪਿੰਡਾਂ ਵਿੱਚ ਕਿੰਨਾ ਘੱਟ ਪੋਲਿਯੂਸ਼ਨ ਤੇ ਕਿਤਨੇ ਪੇੜ ਪੌਦੇ ਖੇਤੀਬਾੜੀ ਕਿੰਨੀ ਹੈਗੀ ਐਂ ਤੇ ਉੱਥੇ ਫ਼ੇਰ ਨਾ ਪੋਲਿਯੂਸ਼ਨ ਵੀ ਨੀ ਤੇ ਲੋਕ ਬਿਮਾਰ ਵੀ ਨੀ ਪੈਂਦੇ ਹੈਗੇ ਗਰਮੀਆਂ ਦੇਖੋਂ ਹੁਣ ਮੌਸਮ ਦੀ ਹਰਕਤਾਂ ਨੂੰ ਦੇਖ ਕੇ ਕਈ ਲੋਕੀਂ ਬਮਾਰ ਪੈ ਜਾਂਦੇ ਨੇ। ਹੁਣ ਮੈਂ ਕੱਲ੍ਹ ਆਪੇ ਬਿਮਾਰ ਹੈਗੀ ਸੀ ਤੇ ਪਿੰਡਾਂ ਵਿੱਚ ਲੋਕੀ ਬਿਮਾਰ ਘੱਟ ਪੈਂਦੇ ਨੇ ਕਯੌ ਕਯੌਕਿ ਓਧਰ ਪੋਲਊਸ਼ਨ ਨੀ ਹੈ ਗੰਦਗੀ ਨੀ ਹੈ। ਤਾਜੀ ਹਵਾ ਆ ਸਵੇਰ ਸ਼ਾਮ ਦੀ। ਤੇ ਬੜਾ ਫ਼ਰਕ ਪੈ ਜਾਂਦਾ ਏ ਇਸ ਚੀਜ਼ ਨਾਲ।
ਬਿਲਕੁਲ ਸਯੀ ਗੱਲ ਐ ਜੀ।
ਹਾਂਜੀ ਸੀਰਤ ਨੂੰ ਬੜਾ ਫਰਕ ਪੈਂਦਾ ਐ ਓਥੇ ਦਾ ਖ ਖਾਨ ਪਾਨ ਦੇਖੋਗੇ ਨਾ ਬਿਲਕੁਲ ਅਲੱਗ ਹੈਗਾ ਯਾ। ਤੇ ਐਦਰ ਦਾ ਖਾਨ ਪਾਨ ਨਾ ਬਿਲਕੁਲ ਹੀ ਅਲੱਗ ਐ ਤੇ ਤਾ ਕਰਕੇ ਤੇ ਓ ਥੋੜਾ ਫਰਕ ਬੋਹੋਤ ਫ਼ਰਕ ਪੈਨ ਦੇਖੋ ਓਥੇ ਜਾਓਗੇ ਨਾ ਤਾਨੂੰ ਟਾਈਮ ਸੇਰ ਸੋ ਜੋਗੇ ਸੱਤ ਛੇ ਸੱਤ ਵਜੇ ਨਲ। ਔਰ ਸ਼ੇਰਾ ਵਿੱਚ ਰਾਤੀ ਲੋਕੀ ਬੇਰਾ ਬਾਰਾ ਬਾਰਾ ਵਜੇ ਤਕ ਸੜਕਾ ਤੇ ਘੁੰਮ ਰੇ ਹੁੰਦੇ ਨੇ।
ਬਿਲ ਬਿਲਕੁਲ- ਬਿਲਕੁਲ ਸਈ ਗੱਲ ਐ ਦੇਖੋ ਆਪਾਂ ਐ ਈ ਹੇਗੇ ਆ ਪਤਾ ਦੇਖੋ ਪਿੰਡਾ ਚ ਨਾ ਇਕ ਚੀਜ਼ ਹੋਰ ਹੈਗੀ ਐ ਦੇਖੋ ਪਿੰਡਾਂ ਚ ਕੀ ਨਾ ਬੰਦੇ ਘੱਟ ਆ ਨਾ ਤੇ ਓਥੇ ਪੋਲਕਊਸ਼ਨ ਫੇਰ ਘੱਟ ਹੁੰਦਾ ਐ।
ਬੰਦੇ ਘੱਟ ਨਈ ਐ ਓ ਗੜੀਆ ਸਾਡੇ ਲੋਕਾ ਕੋਲ। ਤਾ ਪੋਲਊਸ਼ਨ ਘੱਟ ਗੱਡੀਆਂ ਘੱਟ ਨੇ ਲੋਕਾ ਕੋਲ ਗੱਡੀ ਕਿਓਕਿ ਯੂਜ ਘੱਟ ਅਗਰ ਜਿਨਾ ਕੋਲ ਹੈ ਨਾ ਅਗਰ ਨਾਲਦਾ ਗੁਆਂਢੀ ਓ ਓਹੀ ਰਾਹ ਜਾ ਰੇ ਤੇ ਓ ਕੈਂਗੇ ਯਾਰ ਤੂੰ ਗੱਡੀ ਨਾ ਕਡ ਤੂੰ ਮੇਰੀ ਗੱਡੀ ਚ ਹੀ ਬੇ ਜਾ।
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
ਖੁਸ਼ੀਆਂ ਦੇ ਵਿੱਚ। ਦੇਖੋ ਅਗਰ ਇੱਕ ਬੰਦੇ ਪੰਜ ਘਰੋ ਜਾ ਰੇ ਨੇ ਤੇ ਪਨਜੋ ਵੱਖਰੀ- ਵੱਖਰੀ ਗੱਡੀ ਲੈ ਕੇ ਜਾਨਗੇ। ਪਿੰਡ ਇਚ ਕੇਂਦਾ ਤੂੰ ਕਿੱਥੇ ਗੱਡੀ ਕੱਢੇਗਾ ਮੇਰੀ ਗੱਡੀ ਚ ਬੇਜਾ ਓ ਐਵੇ ਈ ਤਿੰਨ- ਚਾਰ ਲੋਕਾ ਨੂੰ ਲੈ ਕੇ ਤਿੰਨ ਚਾਰ ਗੱਡੀਆਂ ਬਚ ਗਿਆ। ਗੱਲਾਂ ਬਾਤਾਂ ਕਰਨ ਚਲੇ ਗੇ ਗੱਲਾਂ ਬਾਤਾਂ ਕਰਦੇ ਆ ਗਏ ਮਨ ਵੀ ਲੱਗ
ਬਿਲਕੁਲ ਬਿਲਕੁਲ ਬਿਲਕੁਲ ਔਰ ਅ ਓਹੀ ਤੇ ਅਪਨੇ ਸ਼ੈਰਾ ਚ ਐ ਹੁੰਦਾ ਐ ਕਿ ਅਸੀ ਗੱਡੀ ਲੈ ਕੇ ਚੱਲੇ ਆ ਓਵੀ ਲੈ ਕੇ ਜਾਏ। ਅਸੀ ਅਪਨਾ ਕੱਲਾ ਪੈਟਰੋਲ ਫੂਕਾਂਗੇ ਅਸੀ ਓਨੂੰ ਵੀ ਲੈ ਕੇ ਜਾਈਏ ਓ ਵੀ ਅਪਨਾ ਫੂਕੇ ਐ ਕਰੇ ਓ ਕਰੇ।
ਮੈਂ ਗੱਡੀ ਲੇ ਕੇ ਜਾਰੀ ਆ। ਤਾਹੀ ਤੇ ਬੜਾ ਜਾਦਾ ਫ਼ਰਕ ਹੈਗਾ ਯਾ ਪਿੰਡਾਂ ਵਿੱਚ ਤੇ ਸ਼ੈਰਾ ਵਿੱਚ। ਸ਼ੈਰਾਂ ਵਿੱਚ ਸਾਰੇ ਅਪਨੋ ਅਪਣੀ ਹੁੰਦੇ ਪਿੰਡਾ ਵਿੱਚ ਦੇਖੋ ਨਾ। ਕੋਈ ਤੌਹਾਰ ਹੋਏ ਕੋਈ ਫੈਸਟੀਵਲ ਕੁਛ ਵੀ ਹੋਏ। ਤੇ ਓਨਾ ਨੇ ਕੀ ਕਰਨਾ ਐ ਕਿ ਮਤਲਬ ਕਿ ਸਾਰਆ ਨੇ ਕੱਠੇ ਆ ਮਨਾਨਾ ਏ ਲੋੜੀ ਹੋ ਗ ਹੋਲੀ ਹੋਗੀ, ਦਵਾਲੀ ਹੋ ਗਿ, ਵਿਸਾਖੀ ਹੋ ਗਿ ਚੋਰਾਏ ਤੇ ਅਪਨੇ ਇੱਕ ਗ ਚੋਰਾਏ ਦੇ ਵਿੱਚ ਜਾ ਕੇ ਸਾਰ ਪਿੰਡਾਂ ਵਾਲਯਾ ਨੇ ਇੱਕ ਪਾਸੇ ਓਥੇ ਮਨਾਨਾ ਯਾ ਸਾਰੀ ਦਿਆੜੀ ਦਾ ਸਾਰੀ ਰਾਤ ਦਾ।
ਸ਼ਯਾਦ ਦੇਖੋ ਜੇੜੇ ਤੌਹਾਰ ਰੇਗੇ ਆ ਨਾ ਓ ਇੱਕ ਘੰਟੇ ਲਈ ਹੁੰਦੀ ਐ ਹੋਲੀ ਹੋ ਗਈ ਘੰਟ ਘੰਟੇ ਲੀ ਦੀਵਾਲੀ ਹੋ ਗਿ ਰਾਤੀ ਘੰਟੇ ਲੀ ਹਨਾ ਵਸਾਖੀ ਘੰਟੇ ਲੀ ਫਿਰ ਅਪਨੇ ਅਪਨੇ ਕੰਮ ਤੇੇ ਲੋੜੀ ਘੰਟੇ ਲਈ ਫਿਰ ਅਪਨੇ ਅਪਨੇ ਕੰਮ ਤੇੇ ਘ ਓਰ ਪਿੰਡਾਂ ਵਿੱਚ ਤੇ ਸਾਰੀ ਦਿਆੜੀ ਫੰਕਸ਼ਨ ਦੀ ਆਵਾ ਜਾਈ ਰੈਨਦੀ ਹੈਗੀ ਐ। ਇਵੇ ਲੱਗਦਾ ਐ ਕਿ ਮਤਲਬ ਕਿ ਅਗਰ ਫੰਕਸ਼ਨ ਕੱਲ ਐ ਨਾ ਐਵੇ ਲੱਗੇਗਾ ਕਿ ਅੱਜ ਵੀ ਫੰਕਸ਼ਨ ਐ ਤੇ ਕੱਲ ਵੀ ਫੰਕਸ਼ਨ ਐ ਤੇ ਪਰਸੋ ਵੀ ਫੰਕਸ਼ਨ ਐ ਤਿੰਨ ਚਾਰ ਦਿਨ ਤੋਹਾਰਾ ਵਾਲਾ ਓ ਰੈਂਦੇ ਈ ਨੇ ਦਿਨ ਲੱਗਦਾ ਐ ਕਿ ਤਿੰਨ ਚਾਰ ਦਿਨ ਤੋਹਾਰ ਹੈ ਹੀ ਹੈ ਨੇ।
ਹਾਂਜੀ ਰੌਨਕ ਲੱਗੀ ਰੈਂਦੀ ਐ ਸ਼ੈਰਾ ਚ ਦੇਖੋ ਰੋ ਤੋਹਾਰ ਬਾਰੇ ਸਾਰੇ ਘੱਟ ਈ ਹੋਗਏ ਨੇ। ਕਦੀ ਕਦੀ ਤਯੋਹਾਰ ਹੁੰਦਾ ਐ ਸ਼ੈਰਾ ਚ ਤੇ ਬੰਦਾ ਦੋ ਬੰਦੇ ਕੱਠੇ ਹੋਏ ਤੇ ਤ੍ਯੋਹਾਰ ਐ ਤਯੋਹਾਰ ਬਨਦੇ ਨੇ ਲੇਕਿਨ ਪਿੰਡਾ ਚ ਜਾਓ ਪੂਰਾ ਮੱਲਾ ਇਕੱਠਾ ਹੋਇਆ, ਪੂਰਾ ਪਿੰਡ ਇਕੱਠਾ ਮਿੱਠਾ ਹੋਕੇ ਤਿਉਹਾਰ ਬਣਾਦਾ ਪਿਆ ਰੌਣਕ ਅੱਛੀ ਲੱਗੀ ਰਹਿੰਦੀ ਐ।
ਭ ਤਿੰਨ- ਤਿੰਨ ਚਾਰ- ਚਾਰ ਦਿਨ ਤੋਂ ਤਿਉਹਾਰ ਮੰਨਦਾ ਹੈਗਾ ਇੱਕੋ
ਬਿਲਕੁਲ ਸਹੀ ਗੱਲ ਐ ਔਰ ਖਾਣਾ ਪੀਣਾ ਵੀ ਉੱਥੇ ਇੰਨਾ ਵਧੀਆ ਹੁੰਦਾ, ਇਹ ਹਿਸਾਬ ਹੁੰਦਾ ਤਿਉਹਾਰ ਐ। ਤੇ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਖਾਣਾ ਇੱਕੋ ਜਗ੍ਹਾ ਪਕਾ ਲੈਣਗੀਆਂ ਸਾਰੇ ਉੱਥੋਂ ਈ ਖਾ ਲੈਣਗੇ।
ਹਲਵਾਈ ਕਰ ਲੈਣਗੀਆਂ ਸਾਰੀ ਜਨਾਨੀਆਂ ਇਕੱਠੇ ਹੋ ਕੇ ਰੋਟੀ ਮੇ ਖਿਲਾਵਣਗੀਆਂ, ਏਦਾਂ ਕਰਦੀਆਂ ਨੀ
ਹ ਬਿਲਕੁਲ ਸਹੀ ਗੱਲ ਐ ਦੇਖੋ ਆਪਣੇ ਸ਼ਹਿਰਾਂ ਚ ਨਾ ਇਹ ਚੀਜ਼ ਨੀ ਹੈਗੀ ਪਿੰਡਾਂ ਚ ਜ਼ਿਆਦਾ ਹੁੰਦੀ ਐ।
ਚਿੰਤਾਂ ਨੀ ਹੈਗੀ ਕਿ ਮਤਲਬ ਸ਼ਹਿਰਾ 'ਚ ਇਹ ਹੈਗਾ ਕਿ ਜੋ ਕਰੇਗਾ ਉਹੀ ਬੁਲਾਏਗਾ ਪਿੰਡਾਂ ਚ ਲੋਕੀ ਸਲਾਵਾਂ ਕਰਕੇ ਨਾ ਪੂਰੇ ਪਿੰਡ ਇਕੱਠਾ ਹੋ ਕੇ ਤਿਉਹਾਰ ਮਨਾਦਾ ਆ, ਸ਼ਹਿਰਾਂ ਚ ਬੰਦਾ ਆਪਣੇ ਟੱਬਰ ਦਾ ਈ ਮਨਾਲੇ ਓਹੀ ਬੜੀ ਵੱਡੀ ਗੱਲ ਹੋ ਜਾਂਦੀ।
ਉਹੀ ਬੜੀ ਵੱਡੀ ਗੱਲ ਹੋ ਜਾਂਦੀ ਐ। ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਪਰ ਐ ਦੇਖੋ ਹੁਣ ਸ਼ਹਿਰਾਂ ਚ ਬੰਦਾ ਰਹਿੰਦਾ ਉਹ ਪਿੰਡਾਂ ਚ ਜਾਣਾ ਬੜਾ ਮੁਸ਼ਕਿਲ ਆ ਉਹਦਾ ਪਿੰਡਾਂ ਵਾਲੇ ਵੀ ਸ਼ਹਿਰ ਜਾਣਾ ਮੁਸ਼ਕਿਲ ਲੇਕਿਨ ਪਿੰਡਾਂ ਵੱਲ ਜਰਾ ਮੈਨੂੰ ਲੱਗਦਾ ਸਹੀ ਰਹਿੰਦੇ ਆ ਆਪਾਂ ਪੂਰਾ ਫਰੈਸ਼ ਹੋ ਕੇ ਰਹਿੰਦੇ ਆ ਆਪਣਾ ਵਧੀਆ ਰਹਿੰਦੇ ਆ। ਔਰ ਆਪਣਾ ਜੋ ਸ਼ਹਿਰਾਂ ਵਾਲਾ ਹਿਸਾਬ ਐ ਦੇਖੋ ਉੱਥੇ ਜਿਹੜਾ ਪੋਲਿਊਸ਼ਨ ਕਿੰਨਾ ਪੇੜ ਪੌਦੇ ਵੀ ਕਿਤਨੇ ਘੱਟ ਆ। ਜ਼ਿਆਦਾ ਪ੍ਰੋਬਲ ਹੁੰਦੀ ਆ ਸ਼ਹਿਰਾਂ ਵੱਲ ਅਗਰ ਅਸੀਂ ਦੇਖਏ ਤਾਂ ਪਿੰਡਾਂ ਵੱਲ ਪ੍ਰੋਬਲਮ ਘੱਟ ਹੁੰਦੀਆ। ਪੇੜ ਪੌਦੇ ਜ਼ਿਆਦਾ ਉੱਧਰ, ਉੱਧਰ ਦੀ ਆਬਾਦੀ ਘੱਟ ਅ ਜਿਅ ਘੱਟ ਐ ਪੋਲਿਊਸ਼ਨ ਵੀ ਉੱਧਰ ਘੱਟ ਐ, ਬੰਦਾ ਪੂਰਾ ਅੱਛੇ ਚ ਰਹਿੰਦਾ ਉੱਧਰ ਆਪਣਾ ਇੱਥੇ ਦੇਖੋਗੇ ਕੇ ਅਬਾਦੀ ਜਿੰਨੀ ਜ਼ਿਆਦਾ ਉੱਥੇ ਜ਼ਿਆਦਾ ਪੋਲਿਊਸ਼ਨ ਹੈਗਾ। ਹਰ ਬੰਦੇ ਕੋਲ ਗੱਡੀ ਆ ਇੱਧਰ ਦੇਖੋ। ਹਰ ਬੰਦਾ ਗੱਡੀ ਯੂਜ ਕਰਦਾ ਵਾ, ਹਰ ਬੰਦਾ ਗੱਡੀ ਯੂਜ ਕਰੇ ਕਿੰਨੀ ਆਬਾਦੀ ਕਿਤਨੀ ਗੱਡੀਆਂ ਯੂਜ ਹੁੰਦੀਆਂ ਪਇਆ ਸਹਿਰਾ 'ਚ ਪੋਲਿਊਸ਼ਨ ਆਪੇ ਵਧਣਾ। ਹੁਣ ਉਹ ਪਿੰਡਾਂ ਵੱਲ ਦੇਖੋ ਪੋਲਿਊਸ਼ਨ ਬੰਦਾ ਘੱਟ ਯੂਜ ਕਰਦਾ ਗੱਡੀ ਘੱਟ ਸਾਈਕਲਾਂ ਕੱਢ ਕੇ ਚਲੇ ਜਾਂਦੇ ਆ ਸਾਈਕਲਾਂ ਤੇ। ਤੇ ਉੱਥੇ ਤਾਂ ਪੋਲਿਊਸ਼ਨ ਕਿੱਥੇ ਹੋਣਾ ਫੇਰ ਆਪਾਂ ਇੱਥੇ ਸਹਿਰ ਦੇਖ ਜ਼ਿਆਦਾ ਪੋਲਿਊਸ਼ਨ ਹੁੰਦਾ ਜ਼ਿਆਦਾ ਗੱਡੀਆਂ ਜਿਹਨਾ ਆਇਆ ਗੱਡੀ ਚੁੱਕੋ ਚਲੋ, ਗੱਡੀ ਚੁੱਕੋ ਚੱਲੋ। ਤੁਰਨਾ ਭੁੱਲ ਈ ਗਏ ਨੇ ਲੋਕੀ ਤੇ
ਤਾਜ਼ੀ ਹਵਾ ਨੀ ਹੈਗੀ। ਪਿੰਡਾਂ ਵਿੱਚ ਨਾ ਬੜੀ ਤਾਜ਼ੀ, ਖੇਤੀਬਾੜੀ ਬੜੀ ਐ ਨਾ।
ਪੇੜ ਪੌਦੇ ਹੋ ਜਾਂ ਤਾਜ਼ੀ ਹਵਾ ਹੋਏ ਦੇਖੋ ਪੇੜ ਨਾ ਹੋਏ ਤਾਜ਼ੀ ਹਵਾ ਕਿੱਥੋਂ ਆਏਗੀ ਦੱਸੋ।
ਆਰਾਮਸ਼ ਨਾ ਖੇਤੀ ਮਦੀਏ ਪਿੰਡਾਂ ਵਿੱਚ ਖੇਤੀਬਾੜੀ ਬੜੀ ਆ, ਉਹ ਨੂੰ ਹਰੀ ਸਬਜ਼ੀਆਂ ਤਾਜ਼ੀਆਂ ਮਿਲਦੀਆਂ ਆ। ਆਪਣੇ ਘਰ ਦੀਆਂ ਸਬਜ਼ੀਆਂ ਹੋ ਗਈਆਂ ਨਾ ਹਲਦੀ ਗੁਆਂਢੀਆਂ ਦੀ ਹੋ ਗਿਆਂ। ਤੇ ਉਹ ਬੜਾ ਫ਼ਰਕ ਪੈ ਜਾਂਦਾ ਆ ਹੁਣ ਸ਼ਹਿਰਾਂ ਦੇਖੋ ਨਾ ਟੀਕੇ ਵਾਲੀ ਸਬਜੀ ਬਾਹਰੋਂ ਆਉਂਦੀ ਆ।
ਆਪਣੇ ਪਿੰਡਾਂ ਵਾਲਾ ਸਾਈਡ ਮੈਨੂੰ ਲੱਗਦਾ ਜ਼ਿਆਦਾ ਵਧੀਆ ਰਹਿੰਦਾ ਏ। ਪਿੰਡਾਂ ਵਾਲੇ ਸਾਈਡ ਜੇ ਕਿਤੇ ਰਿਸ਼ਤੇਦਾਰ ਹੋਣਾ ਪਿੰਡਾਂ ਵਾਲੇ ਸਡ ਰਹਿਣ ਜਾਓ, ਫਿਰ ਵਧੀਆ ਲੱਗਦਾ ਜੇ।
ਅੱਛੇ ਕੋਈ ਦ ਚ ਖ ਆਪਣਾ ਮੰਗਣਾ ਹੈ ਨਾ ਤੇ ਆਂਢੀ ਗੁਆਂਢੀ ਇਵੇਂ ਕਦੇ ਕਿ ਤੁਹਾਡੇ ਘਰ ਮਹਿਮਾਨ ਆਏ ਨੇ। ਸਹਿਰਾ 'ਚ ਤੁਹਾਨੂੰ ਇਹ ਚੀਜ਼ ਦੇਖਣ ਨੂੰ ਨੀ ਮਿਲੇਗੀ ਤੇ ਤੁਹਾਨੂੰ ਪਿੰਡਾਂ ਚ ਦੇਖਣ ਨੂੰ ਇਹ ਚੀਜ਼ ਮਿਲੇਗੀ।
ਬਿਲਕੁਲ ਬਿਲਕੁਲ ਬਿਲਕੁਲ, ਸਹੀ ਗੱਲ ਏ ਜੀ। ਬਿਲਕੁਲ, ਸਹੀ ਗੱਲ ਹੈ। ਚਲੋ, ਠੀਕ ਏ ਹੈਨਾ। ਤੁਹਾਡੇ ਨਾਲ ਗੱਲ ਚ ਚੰਗਾ ਲੱਗਿਆ। ਤਾਨੂੰ ਅਗਲੀ ਵਾਰ ਜ਼ਰੂਰ ਫੋਨ ਲਾਵਾਂਗੇ। ਠੀਕ ਹੈ, ਸਾਸਰੀ ਕਾਲ।